ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹੋਰ ਕੀ ਹਾਲ ਚਾਲ ਐ।
ਬੋਤ ਵਧੀਆ ਤੁਸੀਂ ਕਿੱਦਾਂ ਓ।
ਹਾਂਜੀ ਵਧੀਆ ਜੀ ਵਧੀਆ
ਹੋਰ ਕੀ ਕਰ ਰਏ ਓ।
ਬਸ ਜੀ ਅੱਜ ਕੱਲ ਜੇੜੇ ਚੱਲ ਰਏ ਆਂ ਫੋਨ ਜੋ ਆਪਾਂ ਪਰਸ ਤੁਨੂੰ ਵੇਲੇ ਨੀ ਹੋਣ ਦਿੰਦੇ।
ਸਈ 'ਚ ਜਦੋਂ ਫਰੀ ਹੁੰਨੇ ਆਂ ਸਭ ਤੋਂ ਪੈਲਾਂ ਆਪਣੇ ਹੱਥ 'ਚ ਫੋਨ ਹੁੰਦੇ ਆ।
ਹਾਂਜੀ-ਹਾਂਜੀ
ਜਦੋਂ ਵੀ ਐਮਰਜੈਂਸੀ ਪੈਂਦੀ ਐ ਕਿਸੇ ਚੀਜ਼ ਦੀ ਵੀ ਤਦ ਵੀ ਆਪਾਂ ਆਪਣੇ ਹੱਥ 'ਚ ਫੋਨ ਹੁੰਦੇ ਨੇ। ਕਿ ਸਭ ਤੋਂ ਪੈਲਾਂ ਆਪਾਂ ਫੋਨ ਕਰਦੇ ਐਮਰਜੈਂਸੀ ਕਿਸੇ ਨੂੰ ਵੀ ਕਰਨੀ ਹੁੰਦੀ ਆ।
ਹਾਂਜੀ ਮੋਬਾਇਲ ਅੱਜ ਕੱਲ ਜ਼ਰੂਰੀ ਬੋਤ ਹੋ ਚੁੱਕੇ ਨੇ ਜਿਸ ਤਰ੍ਹਾਂ ਆਪਣੀ ਡੇਲੀ ਰੂਟੀਨ ਆਪਾਂ ਯੂ ਵਰਤਦਿਆਂ ਖਾਣਾ ਪੀਣਾ ਜਿਵੇਂ ਆਪਾਂ ਓਨਾ ਜ਼ਰੂਰੀ ਹੋ ਗਿਆ ਜਿੰਨਾ ਫੋਨ ਆ।
ਸਈ ਗੱਲ ਐ ਬਿਲਕੁਲ ਤੁਹਾਨੂੰ ਪਤਾ ਅੱਜ ਕੱਲ ਪੜ੍ਹਾ ਸਈ ਗੱਲ ਐ ਬਿਲਕੁਲ ਅੱਜ ਕੱਲ ਪੜ੍ਹਾਈ ਵੀ ਜੇੜੀ ਐ ਨਾ ਓ ਵੀ ਫੋਨ ਤੇ ਚੱਲ ਰਈ ਐ ਉਦੀ ਮਦਦ ਨਾਲ ਈ ਬੱਚੇ ਪੜ੍ਹ ਰਏ ਨੇ ਕਈ ਕਿਉਂਕਿ ਅੱਜ ਕੱਲ ਪੜ੍ਹਾਈ ਤੇ ਬੋਤ ਜਾਦਾ ਡਿਮਾਂਡ ਐ।
ਹਾਂਜੀ ਮੋਬਾਇਲ ਫੋਨ 'ਚ ਹੀ ਸਾਰਾ ਕੁਛ ਆਂਦਾ ਜੇ ਅੱਜ ਕਲ
ਸਈ ਗੱਲ ਏ ਬਿਲਕੁਲ
ਕੋਈ ਆਪਾਂ ਖਾਣ ਪੀਣ ਦੀ ਕੋਈ ਰੈਸਪੀ ਦੇਖਣੀ ਆ ਫੋਨ 'ਚ ਮਿੰਟ ਕੱਢੋ ਯੂਟਿਊਬ ਤੇ ਕੱਢ ਲੋ।
ਸਈ ਗੱਲ ਏ ਬਿਲਕੁਲ
ਕੋਈ ਡਿਜ਼ਾਇਨ ਕੱਪੜੇ ਦੇਖਣਾ ਜੀ ਓ ਕੱਢ ਲਓ ਯੂਟਿਊਬ ਕਢ ਲਓ ਜਾਂ ਕੁਛ ਕੁਛ ਵੀ ਕੁਛ ਵੀ ਦੇਖਣਾ ਹੋਵੇ। ਨਿਊਜ਼ ਦੇਖਣੀ ਹੋਵੇ ਆਪਾਂ ਏ ਇੱਕ ਇਕ ਮਿੰਟ ਲਗਾਂਦੇ ਆਂ ਫੋਨ ਚੱਕਦੇ ਆਂ ਤੇ ਨਾਲ ਦੀ ਨਾਲ ਯੂਟਿਊਬ ਖੋਲਦਿਆਂ ਜੋ ਚੀਜ਼ ਆਪਾਂ ਭਰਦੇ ਹੋ ਓ ਆਪ ਫੋਨ ਆਪਣੇ ਆਪ ਸਾਹਮਣੇ ਕੱਢ ਕੇ ਦੇ ਦਿੰਦਾ ਐ।
ਹਾਂਜੀ ਬਿਲਕੁਲ ਆਪਣੇ ਸਾਹਮਣੇ ਬਿਲਕੁਲ ਮੋਬਾਇਲ ਫੋਨ ਹੈ ਜੋ ਆਪਾਂ ਉਦੇ ਰਾਈਂ ਔਨਲਾਈਨ ਚੀਜ਼ਾਂ ਵੀ ਖ਼ਰੀਦਦੇ ਆਂ। ਤੇ ਬੈਂਕਿੰਗ ਵਗੈਰਾ ਦਾ ਕੰਮ ਵੀ ਆਸਾਨ ਹੋ ਗਿਆ ਅੱਜ ਕੱਲ ਅੱਜ ਦੇ ਟੈਮ ਤੇ ਤੁਹਾਨੂੰ ਪਤਾ ਈ ਏ। ਪਰ ਜੇੜੇ ਆਪਾਂ ਔਨਲਾਈਨ ਕਈ ਵਾਰ ਏ ਵੀ ਹੁੰਦੇ ਚੀਜ਼ਾਂ ਖਰੀਦਦੇ ਆਂ। ਆਪਾਂ ਨੂੰ ਐਮਰਜੈਂਸੀ ਆਪ ਕੈ ਲਓ ਕਿ ਆਪਣੇ ਰਿਸ਼ਤੇਦਾਰ ਘਰੇ ਆ ਗਏ ਹੈ ਆਪਾਂ ਹੁਣ ਰੋਟੀ-ਸਬਜ਼ੀ ਉਨੀ ਕੋਈ ਬਣਾਈ ਹੈ। ਜਿੰਨੀ ਕੁ ਆਪਾਂ ਖਾਧੀਏ। ਤੇ ਆਪਾਂ ਉਹਨਾਂ ਲਈ ਜਿਵੇਂ ਕਹਿੰਦੇ ਇੱਕ ਮਿੰਟ ਚ ਆਪਾਂ ਉਹਨਾਂ ਨੂੰ ਫਟਾਫਟ ਉਂਦੇ ਤੇ ਔਨਲਾਈਨ ਔਡਰ ਦਿੰਦੇ ਹਾਂ ਤੇ ਆਪਣੇ ਰੋ ਅੱਖਾਂ ਨਾਲ ਆਦਾ ਘਟੇ ਘਰ ਪੋਹਚ ਜਾਂ
ਹਾਂਜੀ -ਹਾਂਜੀ, ਅੱਜ-ਕਲ ਜੀ ਜੇ ਜਿਹੜੀ ਚੀਜ਼ ਦੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜ ਇੱਕ ਚੰਗਾ ਪਾਸਾ ਇੱਕ ਮਾੜਾ ਪਾਸਾ ਵੀ ਜ ਅੱਜ
ਮਾੜਾ ਕੀ ਸਹੀ ਕਹਿ ਰੇ ਤੁਸੀਂ ਬਿਲਕੁਲ।
ਸਾਰਾ ਦਿਨ ਬੱਚੇ ਫੋਨ, ਮੋਬਾਇਲ ਫੋਨ, ਹਰ ਇੱਕ ਜਗ੍ਹਾ ਤੇ ਹੱਥ ਵਿੱਚ ਉਹਨਾਂ ਦੇ ਫੋਨ ਹੁੰਦਾ, ਖਾਣਾ-ਪੀਣਾ ਫੋਨ ਨਾਲ ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਮੋਬਾਇਲ ਫੋਨ ਦੇਖਣਗੇ ਤਾਂ ਹੀ ਖਾਣਾ ਖਾਣਗੇ।
ਸਹੀ ਗੱਲ ਕੀਤੀ ਬਿਲਕੁਲ, ਕਿਂ ਕਿ ਨਾ ਇਹਨਦੇ ਨਾਲ ਕੀ ਹੈ ਕਿ ਇਹਨ ਬੱਚਿਆਂ ਨੂੰ ਲੱਤ ਲੱਗ ਗਈਏ ਇੱਸ ਚੀਜ ਦੀ। ਹੁਨ ਦੇ, ਹੁਨ ਦੇ ਕਰਕੇ ਪੜ੍ਹਾਈ ਵੀ ਰੁਕ ਗੀ ਏ। ਬੱਚੇ ਜਿੱਥੇ ਪੜ੍ਹਨ ਦਾ ਟੈਮ ਐ ਉਨੂੰ, ਓ ਪੜ੍ਹਾਈ ਤੇ ਓਹ ਮੋਬਾਇਲ ਚਲਾ ਰੇ ਐ। ਫਿਰ ਕਿੰਨਾ ਔਖੇ ਹੋਗੇ ਪੇ ਅਪਣੇ ਕੈ ਰੇ ਮਾਂ-ਬਾਪ ਕਿੰਨੇ ਔਖੇ ਹੋ ਜਾਂਦੇ ਨੇ। ਓਹ ਦਿਨ-ਰਾਤ ਏਹੀ ਬੋਲਦੇ ਰੈੰਦੇ ਨੇ ਕਿ ਪੜ੍ਹ ਲੋ-ਪੜ੍ਹ ਲੋ, ਪਰ ਉਨਾਂ ਕੋਲ ਕੀ ਐ? ਬਾਈ ਸੋ, ਜਿਦੋਂ ਏ ਮਹਾਂਮਾਰੀ ਆਈ ਸੀ, ਜਿਦੋਂ ਏਹ ਬ ਅਹ ਕਰੋਨਾ ਆਯਾ ਕੀ ਆਫਟਰ ਕਰੋਨਾ ਤੁਸੀਂ ਆਪ ਦੇਖਿਆ ਐਨਾ ਕਿੰਨਾ ਬੁਰਾ ਹਾਲ ਸੀ। ਜਿਦੋਂ ਹਾ ਉਦੋਂ ਲੋਕਾਂ ਨੂੰ ਹਰ ਸਕੂਲ ਵਾਲਿਆਂ ਨੇ ਇਸ ਮੋਬਾਇਲ ਹੱਥ ਚ ਫੜਾਤੇ ਸੀ, ਏਹ ਕੈ ਦੋ।
ਹਾਂਜੀ, ਉਸ ਤੋਂ ਬਾਦ ਸਿਸਟਮ ਈ ਔਨਲਾਈਨ ਹੋ ਗਿਆ ਨਾ। ਔਨਲਾਈਨ ਸਿਸਟਮ ਹੋਣ ਦੇ ਨਾਲ ਫੋਨ ਈ ਦੀ ਜਿੱਥੇ ਈ ਜ਼ਰੂਰਤ ਅੱਸੀ ਪ੍ਰਸੈਂਟ ਸੀ ਓਥੇ ਸੌ ਪ੍ਰਸੈਂਟ ਹੋ ਚੁੱਕੀ ਐ ਪੂਰੀ।
ਸਹੀ ਗੱਲ ਕਹੀ ਤੁਸੀਂ ਬਿਲਕੁਲ।
ਫੋਨ ਤੇ ਹਰ ਇੱਕ ਚੀਜ਼ ਫੋਨ ਤੇ ਸੀ।
ਬਿਲਕੁਲ ਅੱਜ-ਕੱਲ੍ਹ ਨਾ ਲੰ ਜੇ ਬੱਚੇ ਨਾ ਪਕੜਦੇ ਐ ਨਾ ਫੋਨ ਕੋਈ ਸੀਰੀਅਲ ਕੋਈ ਦੇਖ ਰਿਐ, ਵੈਸੇ ਤਾਂ ਗਾਣੇ ਵੇਖਦੇ ਰੈੰਦੇ ਐ, ਗੇਮ ਚਲਾ ਰਏ ਹੁੰਦੇ ਐ। ਜਾਂ ਰੀਲਾਂ ਦੇਖਦੇ ਰੈੰਦੇ ਐ ਸਾਰਾ ਦਿਨ ਬੈਠ ਕੇ। ਤੇ ਲੰਬੇ ਸਮੇਂ ਤੱਕ ਫੋਨ ਚ ਹੱਥ- ਹੱਥ ਚ ਫੜ ਕੇ ਬੈਠੇ ਹੁੰਦੇ ਐ। ਉਨਾਂ ਦੀਆਂ ਓਨਾਂ ਕਰਕੇ ਅੱਖਾਂ ਖਤਮ ਹੁੰਦੀਐਂ। ਹਾਂਜੀ, ਅੱਖਾਂ ਤੇ ਕਿੰਨਾ ਬੁਰਾ ਅਸਰ ਹੁੰਦਾ ਪਿਐ ਦਿਨ ਦਾ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤੇ ਛੋਟੇ-ਛੋਟੇ ਬੱਚੇ ਨੂੰ ਮੋਬਾਇਲ ਫੋਨ ਕਰਕੇ ਹੀ ਐਨਕਾਂ ਲੱਗੀਆਂ ਹੋਈਐਂ। ਤੁਸੀਂ ਦੇਖ ਸਕਦੇ ਔ, ਨਿਕ ਕਿ ਨਿੱਕੇ-ਨਿੱਕੇ ਬੱਚੇ ਅੱਜ-ਕੱਲ ਫੋਨ ਚੱਕੀ ਫਿਰਦੇ ਐ।
ਬਿਲਕੁਲ ਸਹੀ ਗੱਲ ਕੀਤੀ।
ਬੱਚੇ ਕਿਤੇ ਬਾਰ ਜਾਂਦੇ ਐਂ, ਕੋਈ ਦੂਰ ਦਾ ਸਫ਼ਰ ਕਰਦੇ ਆਂ, ਯਾ ਕਿਤੇ ਟਿਊਸ਼ਨ ਜਾਂਦੇ ਆਂ ਅਪਾਂ ਓਨਾਂ ਨੂੰ ਮੋਬਾਇਲ ਫੋਨ ਦੇ ਕੇ ਭੇਜ ਜਣ ਦਿੰਣੇ ਆਂ, ਲੋਕੇਸ਼ਨ ਦੇ ਕੇ ਭੇਜ ਦਿਣੇ ਆਂ ਕਿ ਅਸੀਂ ਤੈਨੂੰ ਚੈੱਕ ਕਰਾਂਗੇ, ਫੋਨ ਕਰਾਂਗੀ, ਬੱਚਾ ਕਿੱਥੇ ਪਹੁੰਚਿਆ? ਸਹੀ ਸੀ ਪਹੁੰਚਿਆ ਨਹੀਂ ਪਹੁੰਚਿਆ।
ਠੀਕ ਹੈ, ਕਈ ਕੈੰਦੇ ਮਤਲਬ ਕੈੰਦੇ ਨੁਕਸਾਨ ਵੀ ਐ ਤੇ ਫਾਇਦੇ ਵੀ ਐ। ਐੰਦੇ, ਵੀ ਨੀ ਐ ਕਿ ਅਪਾਂ ਜੇ ਅਪਾਂ ਲੋਕੇਸ਼ਨ ਕਿਤੇ ਬੱਚਾ ਜਾ ਰਿਐ, ਅਪਾਂ ਲੋਕੇਸ਼ਨ ਪਾਣੇ ਆਂ ਜੇ ਇੱਕ ਲੋਕੇਸ਼ਨ ਦਾ ਈ ਕਰਦੇ ਆਂ ਚੈੱਕ ਬੱਚੇ ਨੂੰ। ਪਤਾ ਵੀ ਚੱਲਦਾ ਰੈੰਦਾ ਕਿ ਕਿੱਦਾਂ ਐ ਕਿ ਥੇ ਐ ਠੀਕ ਐ ਸਹੀ ਐ, ਚੱਲੇ ਫੋਨ ਬਾਰ-ਬਾਰ ਫੋਨ ਵੀ ਕਰ ਲੈਂਣੇ ਆਂ। ਪਤਾ ਚੱਲ ਜਾਂਦੈ, ਪਰ ਕਈ ਕਈ ਜਗ੍ਹਾਹ ਚੈਕ ਤੇ ਨੁਕਸਾਨ ਕਰਦੀ ਐ, ਜਿੱਥੇ ਜੈਦਾ ਵਰਤੋਂ ਹੋਣ ਲੱਗ ਜਾਂਦੀ ਐ। ਜਦੋਂ ਪਰਿਵਾਰ ਦੇ ਹਰ ਮੈਂਬਰ ਚ, ਇਹ ਚੀਜ਼ਾਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਜੇੜੇ ਆਪਸੀ ਪਰਿਵਾਰਿਕ ਸਬੰਧ ਐ ਨਾ, ਓਹ ਓਹ ਦੂਰ ਹੁੰਦੇ ਜਾਂਦੇ ਨੇ।
ਔ ਦੂਰ ਹੁੰਦੇ ਜਾ ਰੇ, ਰਿਸ਼ਤੇਦਾਰੀਆਂ ਖਤਮ ਹੁੰਦੀਆਂ ਜਾ ਰੀ ਐ। ਅੱਜ-ਕੱਲ੍ਹ ਲੋਕ ਕੀ ਜੇ ਪੈਹਲਾਂ ਹੁੰਦੇ ਸੀ, ਜੋ ਲੋਕੀ ਜਮਾਨੇ ਕੋਈ ਵਿਯਾ ਦਾ ਕੋਈ ਕਾਰਡ ਦੇਣਾ ਔਦੇ ਘੱਰ ਜਾ ਕੇ, ਸਪੈਸ਼ਲ ਦੇਣ ਜਾਂਦੇ ਸੀ। ਅੱਜ-ਕੱਲ ਜੀ ਫੋਨ ਕਰਦਾਂਗੇ ਅਸੀਂ ਤੁਆਨੂੰ ਫੋਨ ਕਰ ਦੰਦੇ ਐ। ਏ ਫੰਕਸ਼ਨ ਐਥੇ ਐ, ਇੱਥੇ ਸਭ ਕੁਝ ਈ ਫੋਨ
ਹੁਣ ਤਾਂ ਕਾਰਡ ਸਿੱਧਾ ਇੱਥੇ ਪਾ ਦਿੰਦੇ ਐ। ਫੋਨ ਤੇ, ਖਤਮ ਕਰੋ, ਓਈ ਜੇ ਸੋਸ਼ਲ ਮੀਡੀਆ ਲੈਲੋ ਸੋਸ਼ਲ ਮੀਡੀਆ ਲੈ ਲੋ, ਜੈਯਾਦਾ ਤੋਂ ਜੈਯਾਦਾ ਲੋਕ ਅੱਜ-ਕੱਲ੍ਹ ਸਭ ਤੋਂ ਜੈਦਾ ਵਰ ਤੋ ਹੋਰੀ ਏ ਓਨਾਂ ਦੀ, ਜਿੱਨਾਂ ਕਰਕੇ ਨਾ ਓਨਾਂ ਨੂੰ ਸਰ ਸਰਦਰਦ ਉਨ੍ਹਾਂ ਦਾ ਬਹੁਤ ਵੱਧ ਗਿਆ, ਅੱਖਾਂ ਤੇ ਪ੍ਰੈਸ਼ਰ ਬਹੁਤ ਜੈਯਾਦਾ ਹੋ ਗਯਾ ਐ। ਜਿੱਨਾ ਕਰਕੇ ਓਨਾਂ ਨੂੰ ਤਰਾ ਤਨਾਤ ਤੇ ਚਿੰਤਾ ਵੀ ਵੱਧਦੀ ਜਾਂਦੀ ਏ ਦਿਨ ਬ ਦਿਨ।
ਹਾਂਜੀ, ਮੋਬਾਇਲ ਫੋਨ ਨੇ ਟੈਲੀਵਿਜ਼ਨ ਨੂੰ ਵੀ ਪੂਰੀ ਤਰ੍ਹਾਂ ਇੱਕ ਡੱਬਾ ਬਣਾ ਦਿੱਤਾ, ਕੈੰਹਦੇ ਆਂ ਕਿ ਅਪਾਂ ਸਿਰਫ ਦੀਵਾਰ ਤੇ ਓਹ ਟੰਗ ਗੇ ਈ ਰੈੰਹਦੇ, ਐਲ ਸੀ ਡੀ।
ਸਹੀ ਗੱਲ ਹੈ ਬਿਲਕੁਲ, ਉਹਨਾਂ ਨੂੰ ਤਾਂ ਕੋਈ ਓਨ ਹੀ ਨਹੀਂ ਕਰਕੇ ਦੇਖਦਾ ਮਤਲਬ ਕੋਈ ਜੇ ਚਲਾ ਲਵੇ ਤਾਂ ਪਤਾ ਚੱਲਦਾ, ਨਈ ਤੇ ਪਹਿਲਾਂ ਕਿੰਨੇ ਵਧੀਆ ਸੀ ਸਾਰੇ ਪਰਿਵਾਰ ਚ ਕੱਠੇ ਹੋ ਕੇ ਟੀ ਵੀ ਵੇਖਦੇ ਸੀ ਆਪਾਂ, ਪਰ ਹੁਣ ਹੁਣ ਉਹ ਗੱਲਾਂ ਰਹਿ ਨਹੀਂ ਗਈਆਂ, ਦਿਨ ਚੇਂਜ ਹੁੰਦੇ ਜਾ ਰਹੇ ਹੈ ਜਦੋਂ ਆਪਾਂ ਕਹਿਲਓ, ਕਿ ਬੱਚੇ ਪਹਿਲਾਂ ਖੇਡਦੇ ਕਿੰਨਾ ਸੀ
ਹਾਂਜੀ ਹਾਂਜੀ ਗੇਮਾਂ ਖੇਡਦੇ ਸੀ, ਅੱਜ ਕੱਲ ਜੀ ਬੱਚੇ ਫੋਨ ਤੋਂ ਨ ਨਿਕਲਦੀ ਨੀ ਬਾਹਰ, ਕਮਰੇ ਵਿੱਚ ਸਾਰੇ ਫੋਨ ਲੈ ਕੇ ਬੈਠੇ ਰਹਿੰਦੇ ਆਂ, ਅਗਰ ਜੇ ਇੱਕ ਮਿੰਟ ਵਾਈਫਾਈ ਬੰਦ ਕਰਦੋ ਤਾਂ ਸਾਰੇ ਪੁੱਛਣ ਲਗ ਜਾਣੇਗੇ ਕੀ ਹੋ ਗਿਆ, ਫੇਰ ਸਾਰੇ ਬਾਹਰ ਆ ਜਾਣਗੇ ਜੇ
ਸਹੀ ਗੱਲ ਹੈ ਬਸ ਬਿਲਕੁਲ ਖੇਡਣ ਦੀ ਬਜਾਏ, ਔਹੀ ਮੋਬਾਇਲ ਤੇ ਸਮਾਂ ਦੇਣ ਲੱਗ ਗਈ ਹੈ
ਹਾਂਜੀ ਹਾਂਜੀ
ਜਦ ਔ ਬੱਚੇ ਨੂੰ ਐਕਟਿਵ ਨਹੀਂ ਹੋਏਗਾ ਬਾਹਰ ਜਾ ਕੇ ਕ ਸਰੀਰ ਦੀ ਕਸਰਤ ਨਹੀਂ ਕਰੇਗਾ, ਤਾਂ ਕੀ ਫਾਇਦਾ ਕਹਿੰਦੇ ਆਪਾਂ ਆਪਣਾ ਜੀਵਨ ਜਿਹੜਾ ਇੱਕ ਵਾਰ ਮਿਲਿਆ, ਆਪਾਂ ਉਹਨੂੰ ਖਰਾਬ ਨਾ ਕਰੀਏ, ਇਹ ਬਾਰ ਬਾਰ ਨਹੀਂ ਮਿਲਦਾ
ਹਾਂਜੀ ਅੱਜ ਕੱਲ੍ਹ ਤਾਂ ਬੱਚੇ ਕੀ ਕਰਦੇ ਆ, ਰਾਤ ਨੂੰ ਹਨੇਰੇ ਵਿੱਚ ਚਾਦਰ ਉੜ ਕੇ, ਜੀ ਫੋਨ ਦੇਖਦੇ ਹੁੰਦੇ ਆ ਲਾਈਟਾਂ ਬੰਦ ਕਰਕੇ ਕਿ ਉਹ ਸਾਰਾ ਅਸਰ ਬੱਚੇ ਦੇ ਅੱਖਾਂ ਤੇ ਗ਼ਲਤ ਅਸਰ ਪੈ ਰਿਹਾ
ਸਹੀ ਗੱਲ ਹੈ ਬਿਲਕੁਲ, ਬੱਚੇ ਇਹ ਵੇਖਦੇ ਨੇ ਕਿ ਕਦੋਂ ਸਾਡੇ ਮੰਮੀ ਪਾਪਾ, ਮਾਤਾ ਪਿਤਾ ਹੀ ਹੈ ਉਹ ਸੌਣਗੇ ਕਦੋਂ ਸੌਣਗੇ ਜਦੋਂ ਸੋਣਗੇ ਮੌਕਾ ਕਦੋਂ ਮੌਕਾ ਸਾਨੂੰ ਮਿਲੇਗਾ, ਤੇ ਅਸੀਂ ਮੌਕੇ ਦਾ ਘ ਬਸ ਚਲਾਈ ਜਾਈਏ, ਉਹਨਾਂ ਨੂੰ ਕੌਣ ਰੋਕਣ ਵਾਲਾ ਇਹ ਹਾਲ ਹੋ ਗਿਆ, ਫੇਰ ਰਾਤ ਸਾਰੀ ਰਾਤ ਏਦਾਂ ਨਿਕਾਲ ਦਿੰਦੇ ਨੇ ਫੇਰ ਫੇਰ ਸਵੇਰੇ ਉਠਦੇ ਨੇ ਲੇਟ ਲੇਟ
ਹਾਂਜੀ ਹਾਂਜੀ ਜੀ ਫੋਨ ਨੇ ਬੱਚਿਆਂ ਨੂੰ ਫੋਨ ਦੀ ਇੱਕ ਵਰਤੋਂ ਸਹੀ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਜਰੂਰੀ ਨਹੀਂ ਕਿ ਆਪਾਂ ਗਲ ਦੂਜੇ ਨੈਗੇਟਿਵ ਪਾਸੇ ਲੈ ਕੇ ਜਾਣਾ ਇਹਨੂੰ ਅੱਛੇ ਤਰੀਕੇ ਲਈ ਕੋਈ ਅੱਛੀ ਚੀਜ਼ ਦੇਖਣ ਲਈ ਕੋਈ ਅੱਛੀ ਖ਼ਬਰ ਦੇਖਣ ਲਈ ਕੋਈ ਵਧੀਆ ਨਿਊਜ਼ ਪੜ੍ਹਨ ਲਈ ਕੋਈ ਕਹਾਣੀ ਪੜ੍ਹਨ ਲਈ ਬੱਚੇ ਅੱਜ ਕੱਲ ਸਭ ਕੁਛ ਪੜ੍ਹਾਈ ਵੀ ਫੋਨ ਤੇ ਕਰਦੇ ਐ ਬੱਚਿਆਂ ਲਈ ਸੌਖਾ ਵੀ ਹੋ ਚੁੱਕਿਆ ਥੋੜਾ ਜਿਆ ਜੇ ਇਹਨੂੰ ਚੰਗੇ ਪਾਸੇ ਲੈ ਕੇ ਜਾਣ
ਸਹੀ ਗੱਲ ਹੈ ਬਿਲਕੁਲ ਇਹ ਇੱਕ ਮਨੋਰੰਜਨ ਇਹਦੇ ਇਹਦੇ ਤੁਸੀਂ ਦੇਖਦੇ ਹੋ ਤੁਸੀਂ ਕਈ ਚੀਜ਼ਾਂ ਇਹਦੀਆਂ ਵੀ ਵੇਖਦੇ ਹੋ ਮਨੋਰੰਜਨ ਵੀ ਹੁੰਦਾ ਹੈ ਕਾਫ਼ੀ ਗਾਣੇ ਸੁਣਦੇ ਹਾਂ ਆਪਾਂ ਵੀਡੀਓ ਦੇਖਦੇ ਆ ਤੇ ਕਈ ਖੇਡਾਂ ਦੇ ਪਰ ਆਪਾਂ ਖੇਡਾਂ ਵੀ ਵੇਖਦੇ ਹਾਂ ਇਹਦੇ ਚ ਕਿਹੜੀਆਂ ਚੱਲ ਰਹੀਆ ਕਿੰਦਾ ਮੈਚ ਹੋ ਰਿਹਾ ਕਹਿੰਦੇ ਆਪਾਂ ਨੂੰ ਪਤਾ ਚੱਲਦਾ ਮੈਚ ਕਿੱਥੇ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਸਾਰਾ ਕੁੱਛ ਪਤਾ ਚੱਲਦਾ ਪਰ ਜਦੋਂ ਦੇਖਦੇ ਆ ਨਾ ਕਿ ਪਰ ਕਈ ਚੀਜ਼ਾਂ ਵਾਸਤੇ ਬਹੁਤ ਵਧੀਆ ਹੁਣ ਆਪ ਆਪਾਂ ਨੂੰ ਟਊਸ਼ਨਾਂ ਦੇ ਟਾਈਮ ਚ ਅੱਜ ਕੱਲ੍ਹ ਟਿਊਸ਼ਨਾਂ ਵੀ ਔਨਲਾਈਨ ਹੋ ਗਈਆਂ ਨੇ ਤੁਹਾਨੂੰ ਪਤਾ
ਹਾਂਜੀ ਹਾਂਜੀ ਬੱਚਿਆਂ ਲਈ ਕੁਦ ਕੁਛ ਹੱਦ ਤੱਕ ਸਹੀ ਵੀ ਹੈ ਬਹੁਤ ਸਹੀ ਹੈ ਜੇ ਆਪਣੇ ਤਰੀਕੇ ਨਾਲ ਸਹੀ ਇਸਤੇਮਾਲ ਕਰੇ ਜੇ ਅਗਰ ਗਲਤ ਸਾਇੰਸ ਨੇ ਦਿੱਤਾ ਤਾਂ ਉਹਨੂੰ ਚੰਗੇ ਪਾਸੇ ਯੂਜ ਕਰੋ ਤਾਂ ਬਹੁਤ ਵਧੀਆ ਆਪਣੇ ਲਈ ਬਹੁਤ ਅੱਛੀ ਚੀਜ਼ ਦਿੱਤੀ ਹੈ ਸਾਇੰਸ ਨੇ ਆਪਾਂ ਨੂੰ ਮੋਬਾਇਲ ਫੋਨ
ਸਹੀ ਹੈ ਕੁਛ ਨਾ ਕੁਛ ਉਹਨਾਂ ਨੇ ਸੋਚ ਕੇ ਬਣਾਇਆ ਕਿ ਜਿਹੜੀ ਉਹਨਾਂ ਨੂੰ ਫਾਇਦੇ ਹੋਣ ਸਮੇਂ ਨੂੰ ਬਚਾਉਂਦੀ ਹੈ ਸਾਰਾ ਕੁਛ ਕਰਦੀ ਹੈ
ਸਮੇਂ ਨੂੰ ਬਚਾਉਂਦੀ ਹੈ ਜੀ ਅਗਰ ਆਪਾਂ ਹੁਣ ਕਿਤੇ ਜਾਣਾ ਹੋਵੇ ਰਸਤਾ ਪਤਾ ਨੀ ਅੱਜ ਕੱਲ ਜੀ ਗੂਗਲ ਮੈਪ ਤੇ ਕੱਢੋ ਇਹ ਨਕਸ਼ਾ ਭਰੋ ਕਿੱਥੇ ਜਾਣਾ ਕਿੰਨੇ ਵਜੇ ਪਹੁੰਚਣਾ। ਸਭ ਕੁਛ ਹੀ ਸਾਨੂੰ ਗੂਗਲ ਮੈਪ ਦਿਖਾ ਦੇਏਗਾ ਕੋਈ ਟ੍ਰਰੇਨ ਦੀ ਟਿਕਟ ਬੁੱਕ। ਕਰਨੀਆਂ ਆਪਾਂ ਘਰ ਬੈਠੇ ਔਨਲਾਈਨ। ਟਿਕਟ ਬੁੱਕ ਕਰ ਦਿਨੇ ਫੋਨ ਤੋਂ ਪਹਿਲਾਂ ਹੁੰਦਾ ਸੀ ਕਿ ਦੁਕਾਨਾਂ ਤੇ ਜਾ ਕੇ ਕਿਤੇ ਕੰਪਿਊਟਰਾਂ ਤੋਂ। ਕਰਵਾਉਣੀ ਪੈਂਦੀ ਸੀ ਹਾਂਜੀ ਅੱਜ ਕੱਲ ਤਾਂ ਸਬ। ਕੁਛ ਸੌਖਾ ਹੋ ਚੁੱਕਿਆ ਹੈ।
ਬਿਲਕੁਲ ਹੁਣ ਤੁਸੀਂ ਦੇਖ ਲਓ ਪਹਿਲਾਂ ਜ਼ਮਾਨੇ ਚ ਕੀ ਹੁੰਦਾ ਸੀ। ਚਿੱਠੀ ਨੂੰ ਆਪਣੇ ਪਹਿਲਾਂ ਫੋਨ ਨਹੀਂ ਹੁੰਦੇ ਸੀ ਚਿੱਠੀਆਂ ਰਾਹੀਂ ਆਪਦੇ ਮੈ। ਦਿੱਤੇ ਜਾਂਦੇ ਸੀ ਠੀਕ ਹੈ। ਕਿ ਨਾ ਆਪਾਂ ਕਿਸੇ। ਕੇ ਦੂਰ ਚਲੇ ਜਾਂਦੇ ਸੀ ਜਿਹੜੇ ਵਿਦੇਸ਼ ਚਲੇ ਜਾਂਦੇ ਸੀ ਉਹਨਾਂ ਨੂੰ ਨਾ। ਫੋਨ ਕਰ ਪਾਉਂਦੇ ਸੀ ਕੋਈ ਪਤਾ ਨਹੀਂ ਹੁੰਦਾ ਸੀ ਕਿਵੇਂ ਹੈ। ਠੀਕ ਹੈ। ਤੇ ਉਹ ਚੀਜ਼ ਹੁਣ ਹੁਣ ਕਿੰਨੀ ਆਸਾਨ ਹੋ ਗਈ ਹੈ। ਕਈ ਵਾਰੀ ਤਾਂ ਆਪਾਂ। ਗੱਲਾਂ ਕਰਦੇ ਕਰਦੇ ਮੈਂ ਤਾਂ ਆਪਣੇ ਤੁਸੀਂ ਮੰਨੋਗੇ ਮੈਂ ਗੱਲਾਂ ਕਰਦੇ ਕਰਦੇ। ਫੋਨ ਤੇ ਆਪਣੇ ਘਰ ਦਾ ਕੰਮ ਵੀ ਕਰ ਲੈਂਦੀ।
ਹਾਂਜੀ ਹਾਂਜੀ।
ਕਈ ਚੀਜ਼ਾਂ ਦੇ ਬਹੁਤ ਫਾਇਦੇ ਵੀ ਹੈ। ਮੈਂ ਤਾਂ ਹੀ ਕਹਿ ਰਹੀ ਹ ਨਾ ਬਹੁਤ ਅੱਛੇ ਵੀ ਹੈ। ਪਰ ਜੇ ਉਹਨੂੰ ਕਹਿੰਦੇ ਆ ਇਹਨੂੰ ਸਹੀ ਤਰੀਕੇ ਨਾਲ। ਆਪਾਂ ਯੂਜ਼ਡ ਕਰੀਏ ਤਾਂ ਮੈਨੂੰ ਲੱਗਦਾ ਸਭ ਤੋਂ ਵਧੀਆ ਚੀਜ਼ ਹੈ। ਨਾਲੇ ਬੱਚੇ ਵੀ ਸਹੀ ਹੈ ਔਰ ਮੋਬਾਇਲ ਵੀ ਕਹਿੰਦੇ ਆ ਨਾ ਕਹਿੰਦੀ। ਉਹਦੀ ਅ ਅੱਖਾਂ ਵੀ ਸਹੀ ਰਹਿਣਗੀਆਂ ਸਭ ਕੁਝ ਠੀਕ ਰਹੇਗਾ।
ਹਾਂਜੀ ਹਾਂਜੀ।
ਬੱਚੇ ਸਭ ਕੁਛ ਕਰਨਗੇ, ਖੇਡਣਗੇ ਵੀ।
ਖੇਡਣਗੇ ਵੀ, ਬੱਚਿਆਂ ਤੇ ਡਿਪੈਂਡ ਕਰਦੇ ਆ ਪਰ ਅੱਜ ਕੱਲ੍ਹ ਬੱਚੇ ਸੁਣਦੇ ਨੀ ਨਾ। ਉਹਨਾਂ ਨੇ ਜਦੋ ਯੂਟਿਊਬ, ਕਈ ਬੱਚੇ ਤਾਂ ਬਹੁਤ, ਵਧੀਆ ਤਰੀਕੇ ਨਾਲ ਯੂਜ ਕਰਦੇ ਯੂਟਿਊਬ ਤਾਂ ਸਿਰਫ ਪੜ੍ਹਾਈ ਲਈ ਹੀ। ਖੋਲਣਗੇ। ਪਰ ਕਈ ਯੂਟਿਊਬ ਤੇ ਸਭ ਕੁਛ ਦੇਖੀ ਜਾਣਗੇ ਸਾਰਾ ਦਿਨ। ਨੇ ਅੱਜ ਕੱਲ੍ਹ ਇੰਸਟਾਗ੍ਰਾਮ, ਸਨੈਪਚੈਟ ਸਭ ਕੁਛ ਲੋਕੀ ਯੂਜ ਕਰਦੇ ਆ। ਬੱਚੇ ਬਹੁਤ ਅਡਵਾਂਸ ਹੋ ਚੁੱਕੇ ਆ ਮੋਬਾਇਲ ਫੋਨ ਦੇ ਨਾਲ ਨਾ, ਦੁਨੀਆਂ ਬਹੁਤ ਅਡਵਾਂਸ ਹੋ ਚੁੱਕੀ। ਮੋਬਾਈਲ ਫੋਨਾਂ ਚੋ। ਰਹਿਨਦੀ ਖੁਦੀ ਕਸਰ ਜ ਵਾਈਫਾਈ ਕੱਢ ਦਿੰਦਾ ਹੈ। ਅਗਰ ਪਹਿਲਾਂ ਹੁੰਦਾ ਸੀ ਕਿ ਲੋਕੀ ਰੀਚਾਰਜ ਕਰਾਉਂਦੇ ਸੀ ਜੀ ਨੈਟ ਖਤਮ ਹੋ ਗਿਆ ਤਾਂ ਇਹ ਚੁੱਪ ਕਰਕੇ ਬੈਠ ਜਾਂਦੇ ਸੀ ਫੋਨ ਨੂੰ ਛੱਡ ਕੇ। ਹ । ਅੱਜ ਕਲ ਦੀ ਵਾਈਫਾਈ ਅਨਲਿਮਟਿਡ ਹੈ ਜਿੰਨਾ ਮਰਜੀ ਚਲਾਈ ਜੋ ਚਲਾਈ ਜਾਓ। ਪਤਾ ਨੀ ਚੱਲਦਾ ਘੰਟੇ ਦੋ -ਦੋ ਘੰਟੇ ਫੋਨ ਚਲਾਈ ਜੋ ਟਾਈਮ ਬੀਤਦਾ ਪਤਾ ਨੀ ਚੱਲਦਾ।
ਸਹੀ ਗੱਲ। ਤੁ ਚਲੋ ਤੁਹਾਡੇ ਨਾਲ ਗੱਲ ਕਰ ਕਿ ਬੜਾ ਵਧੀਆ ਲੱਗਿਆ ਮੈਨੂੰ ਪਤਾ ਵੀ ਚੱਲਿਆ ਕਿ ਮੋਬਾਇਲ ਦਾ ਦੇਖੋ ਕਿੰਨੀ ਯੂਜ ਕਰਨਾ ਚਾਹੀਦਾ ਹੈ। ਠੀਕ ਹੈ ਬੱਚਿਆਂ ਨੂੰ ਸਿਖਾਉਣਾ ਵੀ ਚਾਹੀਦਾ ਜਰੂਰੀ ਹੈ। ਜੀ ਚਲੋ ਫਿਰ ਤੁਹਾਡੇ ਨਾਲ ਮੁਲਾਕਾਤ ਆ ਕੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅ।